ਹੈਲੋ।
ਹੈਲੋ ਹੈਲੋ।
ਹੈਲੋ। ਸਤਿ ਸ਼੍ਰ ਅਕਾਲ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ। ਕੀ ਹਾਲ ਏ ਵੀਰ ਜੀ ਠੀਕ- ਠਾਕ ਹੋ। ਵਧੀਆ ਠੀਕ- ਠਾਕ। ਵਧੀਆ ਠੀਕ- ਠਾਕ। ਕਿਤੇ ਬਾਹਰ ਲੱਗ ਰਹੇ ਹੋ ਤੁਸੀਂ ਕੁਛ ਨੀ ਬਸ
ਰੋੜ ਤੇ
ਓਕੇ- ਓਕੇ ਤਾਂਈ ਓ ਮੈਂ ਕਿਹਾ ਇਧਰ ਲਗਾ ਜ ਮੈਂ ਬਾਹਰ ਬੈਠੇ ਹੋ ਕਿਤੇ ਬਾਹਰ ਹੋ।
ਉਹ ਫਿਰ ਥੋੜ੍ਹਾ ਜਿਹਾ ਇਸ ਟਾਈਮ ਆਫਿਸ ਦੇ ਵਿੱਚ ਹਾਂ ਔਫਿਸ ਮੇਨ ਰੋਡ ਤੇ ਹੀ ਨਾ ਤਾਂ ਕਰਕੇ
ਮੇਨ ਰੋਡ ਤੇ ਹਾਂ ਉਹ ਠੀਕ ਆ- ਠੀਕ ਆ ਫਿਰ ਜਿਹ ਕਹਿੰਦੇ ਆਵਾਜਾਈ ਕਰਕੇ ਫੇਰ ਉਹ ਡਿ ਟਰਬੈਂਸ ਹੁੰਦੀ ਆ।
ਹਾਂ- ਹਾਂ- ਹਾਂ- ਹਾਂ। ਤੇ ਫਿਰ ਅੰਦਰ ਵਧੀਆ-ਵਧੀਆ ਤੁਸੀਂ ਸੁਣਾਓ ਜੀ ਕਿਵੇਂ ਚੱਲ ਗਈ ਆ। ਹੈਲੋ-ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ
ਆਵਾਜ਼ ਹੀ ਨਹੀਂ ਆ ਗਈ ਭਾਈ ਤੁਹਾਡੀ ਦਾ ਹੈਲੋ ਭਾਈ ਨੈਟ ਨੀ ਚੱਲਦਾ ਪਿਆ ਹੈਗਾ ਤੁਹਾਡਾ ਹੈਲੋ- ਹੈਲੋ ਹੈਲੋ
ਤੁਹਾਨੂੰ ਆਵਾਜ਼ ਆ ਰਹੀ ਨੀ।
ਹੁਣ ਆਈ ਆ ਪਹਿਲਾਂ ਨੀ ਗਈ ਸੀਗੀ ਨਾ ਤੁਹਾਡੀ ਆਵਾਜ਼
ਹੈਲੋ
ਮੈਂ ਕਿਹਾ ਪਹਿਲਾਂ ਤੁਹਾਡੀ ਆਵਾਜ਼ ਨੀ ਆਦੀ ਅਂ ਵਆਇਸ ਨਹੀਂ ਆ ਗਈ ਸੀਗੀ ਤੁਹਾਡੀ ਹੁਣ ਆ ਗਈ।
ਇਸ਼ੂ ਚੱਲਦਾ ਨਾ ਹਾਂ ਮੈਂ ਗਰੁਪ 'ਚ ਵੀ ਇਹ ਮੈਸਿਜ ਪਾਉਣਾ ਸੀੈ ਦਾ ਬੜਾ ਇਸ਼ੂ ਰਹਿੰਦਾ ਵਾ।
ਹਾਂ ਉਹ ਆ ਨਾ ਆਪਣਾ ਕਈ ਵਾਰ ਵੀ ਨੈਟਵਰਕ ਨਹੀਂ ਆਂਦੇ ਤਾਂ ਕਰਕੇ
ਹਾਂ ਉਹਦੇ ਕਰਕੇ ਹੋ ਜਾਂਦਾ ਵਾ ਤੇ ਮੈਂ ਤਾਂ ਇਸ ਟੋਪਿਕ ਤੇ ਗੱਲ ਕਰਨੀ ਸੀ ਜਿਵੇਂ ਕੀ ਤੁਸੀਂ ਕਹਿ ਰਹੇ ਹੋ ਜਿਹੜਾ ਤੁਹਾਡਾ ਆਫਿਸ ਮੇਨ ਰੋਡ ਹੈਗਾ ਵਾ ਤੇ ਜਿਵੇਂ ਉੱਥੇ ਟ੍ਰੈਫਿਕ ਕਰਕੇ ਤੁਾਨੂੰ ਬਹੁਤ ਡਿਸਟਰਬੈਂਸ ਹੁੰਦੀ ਆ। ਇਹ ਵੀ ਆਪਣੇ ਮਤਲਬ ਡੇਲੀ ਲਾਈਫ ਦੇ ਵਿੱਚ ਇੱਕ ਵੱਡਾ
ਪਗ ਸਾਡਾ ਇਹ ਇੱਦਾਂ ਦਾ ਵਾ ਨਾ ਕਿ ਬਿਜਨਸ ਹੀ ਸਾਡਾ ਇੱਦਾਂ ਦਾ ਵਾ ਜੇ ਅ ਰੋਡ ਹੋਵਾਂਗੇ। ਤਾਂ ਹੀ ਸਾਡੀ ਸੇਲ ਹੋਊਗੀ ਨਾ ਤਾਂ ਕਰਕੇ ਭਾਜੀ ਤੁਹਾਡੇ ਨਾ ਨੈਟਵਰਕ ਜ਼ਿਆਦਾ ਹੀ ਸਲੋਅ ਨੇ ਉੱਧਰ ਦੇ ਹੈਲੋ
ਹੈ ਹੈਲੋ
ਹੈਲੋ
ਮੈਂ ਕਿਹਾ ਜਿਹਦੇ ਕਰ ਮੈਂ ਕਿਹਾ ਡਿਸਟਰਬੈਂਸ ਬਹੁਤ ਜ਼ਿਆਦਾ ਹੁੰਦੀ ਆ ਟਰੈਫਿਕ ਕਰਕੇ ਇਹ ਜਿਵੇਂ ਲੋਕੀ ਘਰ ਆਪਣੇ ਮੇਨ ਰੋਡ ਤੇ ਲੈ ਲੈਂਦੇ ਨੇ। ਜਿਵੇਂ ਅੱਜ ਕੱਲ੍ਹ ਹਰ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਗੱਡੀਆਂ ਨੇ ਬਾਈਕਾਂ ਨੇ ਉਹਦੇ ਕਰਕੇ ਟ੍ਰੈਫਿਕ ਵੱਧ ਰਿਹਾ ਵਾ ਜਿਹਦੇ ਕਰਕੇ ਬਹੁਤ ਇੰਸੀਡੈਂਟ ਵੀ ਹੁੰਦੇ ਆ
ਇਹ ਇਹ ਤਾਂ ਹੈਗਾ ਭਾਈ ਇਹਨਾਂ ਦੇ ਕਰਕੇ ਜ਼ਿਆਦਾ ਪੋਲਿੂਸ਼ਨ ਹੁੰਦਾ ਵਾ
ਇਹ ਹਾਂ ਇਨਵਾਇਰਮੈਂਟ ਨਾ
ਹਮ
ਲੱਗਦੀ ਪ੍ਰੋਬਲਮ ਆ ਕਾਫੀ ਜਿਆਦਾ ਜਿਵੇਂ ਉਚੀ ਵਾਜ ਦਾ ਇਹਦੇ ਕਿੰਨਾ ਕਿੰਨੀ ਪ੍ਰੋਬਲਮ ਹੁੰਦੀ ਜਿਹੜੇ ਬਾਰੇ ਸੋਫਟ ਹਾਰਟ ਵਾਲੇ ਬੰ ਹੈਗੇ ਆਾ ਕਮਜ਼ੋਰ ਦਿਲ ਦੇ ਬੰਦੇ ਹੈਗੇ ਆ ਉਹਨਾਂ ਦੇ ਲਈ ਬੜੀ ਦਿੱਕਤ ਹੈਗੀ ਆ
ਹ ਪਰ ਤੁਹਾਨੂੰ ਪਤਾ ਵਾ ਅੱਜ ਕੱਲ੍ਹ ਜੇ ਜਿੱਦਾਂ ਮੇਨ ਰੋਡ 'ਤੇ ਜ਼ਮੀਨ ਹੋਵੇ ਦੁਕਾਨ ਹੋਵੇ ਫਾਇਦਾ ਵੀ ਉਹਦਾ ਹੀ ਆ
ਨਹੀਂ ਹਾਂ ਇਹ ਤਾਂ ਗੱਲ ਹੈ ਇਹਦੀ ਵੈਲੂ ਥੋੜੀ ਜ਼ਿਆਦਾ ਹੁੰਦੀ ਆ ਬੰਦਾ ਚਲੋ ਆਪਣਾ ਬਿਜ਼ਨਸ ਕਰ ਲੈਂਦਾ ਵਾ
ਹਾਂ ਹੁਣ ਮੰਨ ਲਓ ਜੇ ਮੇਨ ਰੋਡ ਤੇ ਕੋਈ ਪਗੋਪੀ ਆ ਉਹਦਾ ਰੇਟ ਵੱਧ ਮਿਲੂਗਾ ਬੰਦੇ ਇਹ ਨੀ ਸੋਚਦੇ ਨਾ ਕਿ ਬੰਦੇ ਡਿਸਟਰਬ ਵੀ ਹੋਊਗੇ
ਹਾਂ ਥੋੜਾ ਬੰਦੇ ਲਾਲਚ ਹੁੰਦਾ ਕਿ ਚਲੋ ਆਪਾਂ ਨੂੰ ਜਿਵੇਂ ਨੋਟ ਤੇ ਅਸੀਂ ਲਵਾਂਗੇ ਤਾਂਹਾਨਡੀ ਪ੍ਰੋਫਟੀ ਵੈਲਊ ਜ਼ਿਆਦਾ ਹੋਏਗੀ ਬਟ ਉਹਦੇ ਅਡਵਾਂ ਵੀ ਹੈਗੇ ਆ ਤੇ ਡਿਸਐਡਵਾਂਟੇਜ ਵੀ ਹੈਗੇ ਨੇ
ਪਰ ਅੱਜ ਦੇ ਟਾਈਮ 'ਤੇ ਤਾਂ ਭਾਾਈ ਆਪਣਾ ਜੇ ਇਨਵੈਸਟਮੈਂਟ ਕਰਨਾ ਚਾਹੀਦਾ ਤਾਂ ਭਗੋ ਤੇ ਹੀ ਕਰਨਾ ਚਾਹੀਦਾ ਅੱਜ ਦੇ ਟਾਈਮ ਤੇ
ਇਹ ਤਾਂ ਗੱਲ ਹੈ
ਕਿਉਂਕਿ ਅੱਜ ਅੱਜ ਕੱਲ੍ਹ ਦਾ ਟਾਈਮ ਇਹ ਆ ਜੇ ਇੱਕ ਸਾਲ 'ਚ ਆਪਾਂ ਪ ਕੋਈ ਪੋ ਲੈ ਕੇ ਛੱਡਦੀਈ ਦੋ ਸਾਲ ਤਿੰਨ ਸਾਲ ਬਾਅਦ ਉਹਦਾ ਵੇਟ ਡਬਲ ਹੋ ਜਾਂਦਾ ਵਾ
ਹਾਂ ਇਹ ਤਾਂ ਹੈ ਕਿ ਚਲੋ ਨਾਲੇ ਆਪਣੀ ਇਹਦੇ ਵਿੱਚ ਸੇਫਟੀ ਵੀ ਰਹਿੰਦੀ ਹੈ ਕਿ ਚਲੋ ਕ ਜਿਹੜਾੈਸ ਨੀ ਮਰਦਾ ਆਪਣੀ ਚੀਜ਼ ਹੈਗੀ ਹੈ ਉਹਨੂੰ ਜਿੱਦਾਂ ਮਰਜ਼ੀ ਯੂਜ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰੀਕੇ ਨਾਲ
ਤੇ ਆਪਾਂ ਏਦਾਂ ਕਿਸੇ ਹੋਰ ਬਿਜਨਸ ਚ ਲਾਈਏ ਉਹਦਾ ਸਾਨੂੰ ਪੱਕਾ ਨਹੀਂੀ ਪਤਾ ਹੁੰਦਾ ਨਾ ਕਿ ਹਾਂ ਬਾਈ ਸਾਡਾ ਬੈਨੀਫਿਟ ਹੋਊਗਾ ਵੀ ਨਹੀਂ ਵੀ ਹੋਊਗਾ
ਨਹੀਂ ਵੀ ਹੋਏਗਾ ਬਿਲਕੁਲ
ਹਾਂ ਇਹਦੇ ਇਹਦੇ ਵਿੱਚ ਤਾਂ ਸਾਨੂੰ ਉਹਗਾ ਯਕੀਨ ਹੁੰਦਾ ਵਾ ਕਿ ਹਾਂ ਬਈ ਆਪਾਂ ਪਗੋਟ ਲਿੱਤੀ ਹੈ ਜੇ ਅੱਜ ਆਪਾਂ ਅੱਜ ਮਤਲਬ ਕਿ ਜੇ ਏਦਾਂ ਨੀ ਵੇਚਾਂਗੇ ਜੇਾਂ ਆਪਾਂ ਇਹਦੇ ਵਿੱਚ ਦੋ ਕੰਮ ਬਣਾ ਕੇ ਜਾਂ ਕੁਛ ਕੁਛ ਵੀ ਰੈਂਟ ਤੇ ਵੀ ਚਾੜ ਸਕਦੇ ਆ ਇਹਨਾਂ ਨੂੰ
ਝਾੜ ਸਕਦੇ ਹ ਹਾਂ ਮੰਥਲੀ ਇਨਕਮ ਆਈ ਜਾਊਗੀ ਇੱਕ ਸੌ
ਤਗਾਾ ਤੋਂ ਆਪਣਾ ਇੱਕ। ਇੱਕ ਉਹ ਹੋਜੂਗਾ ਕਿ ਹਾਂ ਬਈ ਆਪਾਂ ਨੂੰ ਜਿਵੇਂ ਕਿ ਮੰਨ ਲਓ ਆਪਣਾ। ਕੋਈ ਆਪਾਂ ਕੰਮ ਤਾਂ ਕਰ ਗਏ ਆ ਇਹਦੀ ਵੀ ਇਨਕਮ ਆਉਂਦੀ ਕਊਗੀ।
ਸਾਈਡ ਬਿਜਨ ਇੱਕ ਸਾਈਡ ਬਿਜਨ ਜਿਹਨੂੰ ਕਹਿ ਦਿੰਦੇ ਆਪਾਂ ਇੱਕ। ਤੇਦੀ ਮੰਥਲੀ ਇੱਕ ਆਮਦਨੀ ਸ਼ੁਰੂ ਹੋ ਜਾਂਦੀ। ਜਿਹਦੇ ਵਿੱਚ ਆਪਾਂ ਨੂੰ ਘਰਦਿਆਂ ਨੂੰ ਥੋੜਾ ਸੁਖਾਲਾ ਹੋ ਜਾਂਦਾ ਤੇ ਆਪਣੇ ਆਪ ਨੂੰ ਵੀ
ਹੂੰ, ਅੱਜ ਕੱਲ੍ਹ ਦਾ ਤਾਂ ਭਾਈ ਤੁਹਾਨੂੰ ਪਤਾ ਹੀ ਆ ਪੈਸਾ ਕਮਾਉਣਾ ਬਹੁਤ ਔਖਾ ਵਾ
ਬਹੁਤ ਔਖਾ ਜੀ ਬੋਟਾਾ ਅੱਜ ਦੀ ਡੇਚ ਕੰਪੀਟੀਸ਼ਨ ਇੰਨਾ ਜ਼ਿਆਦਾ। ਕਿਸੇ ਵੀ ਚੀਜ਼ ਨੂੰ ਲੈ ਕੇ ਚੱਲੋ ਤੁਸੀਂ ਮਾਰਕੀਟ ਚ ਇੱਕ
ਇਹ ਵੀ ਹੈਗਾ ਨਾ ਅੱਜ ਦੇ ਟਾਈਮ 'ਤੇ ਕਿਸੇ ਦੇ ਥੱਲੇ ਜੋਬ ਨਹੀਂ ਕਰ ਸਕਦੇ ਕਿਉਂਕਿ ਅੱਜ ਦਾ ਟਾਈਮ ਏਦਾਂ ਦਾ ਹੀ ਚੱਲਗਾ ਕੋਈ ਤਮੀਜ਼ ਨਾਲ ਨਹੀਂੀ ਬੋਲਦਾ ਕੁਛ ਨਹੀਂ
ਹਾਂ ਇਹ ਤਾਂ ਗੱਲ ਹੈ ਜ ਜਿਹੜੇ ਹੁਣ ਸੀਨੀਅਰ ਹੁੰਦੇ ਉਹ ਆਪਣੇ ਜੂਨੀਅਰ ਨੂੰ ਕੁਛ ਨੀ ਸਮਝਦੇ ਹਨਾ ਇਹ ਤਾਂ ਚਲੋ ਹਰ ਡਿਪਾਰਟਮੈਂਟ ਦੇ ਵਿੱਚ ਹੀ ਹੈਗਾ ਵਾ ਪਰ ਚਲੋ ਹਰ ਕਿਤੇ ਕੁਛ ਡਿਪਾਰਟਮੈਂਟ ਸਹੀ ਵੀ ਹੈ ਜੇ ਬਹੁਤ ਵਧੀਆ ਹੋਵੇ ਇਨਵਾਇਰਮੈਂਟ ਵਧੀਆ ਹੋਵੇ ਉੱਥੇ ਡਿਪਾਰਟਮੈਂਟ ਦਾ ਫਿਰ ਤਾਂ ਕੋਈ ਦਿੱਕਤ ਨਹੀਂ ਹੈ ਪਰ ਬਾਕੀ ਮੈਂਟੈਲਿਟੀ ਡਿਪੈਂਡ ਕਰਦਾ ਬੰਦੇ ਦੀ। ਸੋਚ ਕਿੱਦਾਂ ਦੀ ਉਹਦਾ ਸਮਝ ਕਿੱਦਾਂ ਦੀ ਹੈਗੀ ਉਹਦੀ
ਹੂੰ, ਹੁਣ ਤੁਸੀਂ ਕਿੱਥੇ ਔਫਿਸ ਚ ਹੀ ਹੋ ਜਾਂ ਘ ਗਏ ਆ ਕੇ ਹੈਲੋ, ਹੈਲੋ, ਹੈਲੋ, ਹੈਲੋ, ਮੈਂ ਕਿਹਾ ਭਾਜੀ ਹੁਣ ਤੁਸੀਂ ਔਫਿਸ ਚ ਹੀ ਔਫਿਸ ਚ ਹੀ ਹੈਗੇ ਜਾਂ ਘਏ ਆ ਗਏ।
ਔਫਿਸ ਤੋਂ ਫਿਸ ਤੋਂ ਨਿਕਲ ਕੇ ਮੈਂ ਆਪਣੇ ਦੋਸਤ ਮੇਰਾ ਇੱਕ ਦੋਸਤ ਆ। ਉਹਦਾ ਹੇਅਰ ਸਲੂਨ ਹੈਗਾ ਵਾਥੋ ਜਾ ਕਟਿੰਗ ਕੁਟਿੰਗ ਕਰਾ ਲਈਏ ਮੈਂ ਕਿਹਾ।
ਹਾਂ ਇਹ ਵੀ ਆ ਕਿ
ਉਹਦੇ ਕੋਲੋਂ ਲਰੇਡੀ ਉਹਦੇ ਕੋਲ ਕਸਟਮਰ ਬੈਠਾ ਸੀ ਪਹਿਲਾਂ ਹੀ ਗਾ ਕੇ ਬੈਠਾ ਸੀ। ਫਿਰ ਮੈਂ ਕਿਹਾ ਚਲੋ ਗੱਲ ਹੀ ਕਰ ਲੈਂਦੇ ਆ
ਹੂੰ, ਉਹ ਦੱਸੋ ਜੀ,
ਕੀ ਕਰ ਰਹੇ।
ਬਸ ਅਸੀਂ ਵੀ ਬੈਠੇ ਹੋਏ ਆ ਆਫਿਸ ਦੇ ਵਿੱਚ ਆਪਣਾ। ਸਾਡਾ ਤਾਂ ਟਾਈਮਿੰਗ ਵੱਧਦਾ ਹੈਗਾ ਨਾ ਅਤੇ ਸਾਡਾ ਆਪਣਾ ਕਾਗ ਬਿਜ਼ਨਸ ਦਾ। ਕੰਮ ਨਾ ਯੂਜ਼ ਕਾ ਸੇਲ ਦਾ ਹਾਂ ਯੂਜ ਕ ਸੇਲ ਦਾ ਹੂ, ਫਿਰ ਇੱਥੇ ਤਾਂ ਟਾਈਮ ਦੇਣਾ ਪੈਂਦਾ ਵਾ ਤਾਂ ਹੀ ਤਾਂ ਔਫਿਸ ਵੀ ਮੇਨ ਰੋਡ 'ਤੇ ਲਤਾ ਉਹ ਹੋਇਆ ਵਾ ਕਿਉਂਕਿ ਆਉਂਦੇ ਜਾਂਦਿਆਂ ਦੀ ਨਿਗਾਹ ਪੈਂਦੀ ਹੈ ਨਾ।
ਜੀ ਜੀ ਜੀ ਬਿਲਕੁਲ ਬਿਲਕੁਲ
ਤਾਂ ਕਰਕੇ ਹੁਣ ਏਦਾਂ ਤਾਂ ਹੈ ਨਹੀਂ ਕਿ ਹਾਂ ਬਈ ਨੈੱਟ ਤੇ ਚੜਦੀਏ ਤੇ ਬੰਦੇ ਆਜੂਗੇ ਹੁਣ ਮੇਨ ਰੋਡ ਤੇ ਹੈ। ਕੋਈ ਨਾ ਕੋਈ ਜਾਂਦਾ ਆਉਂਦਾ ਵੇਖ ਲੈਂਦਾ ਵਾ ਹਾਂ ਬਈ ਗੱਡੀਆਂ ਖੜੀਆਂ ਨੇ। ਕਿ ਆ ਕੇ ਬੰਦਾ ਪਦਾ ਵ ਜਾ ਕਿਹੜਾ ਮੂੜਲਾ
ਬਿਲਕੁਲ ਜੀ ਬਿਲਕੁਲ ਏ ਤਾਂ ਬੜਾ ਬੈਨੀਫਿਟ ਹੁੰਦਾ ਸਹੀ ਗੱਲ ਕਰ ਰਿ
ਤਾਂ ਅਹ ਜੇ ਆਪਾਂ ਗਲੀਆਂ ਦੇ ਵਿੱਚ ਕਿਤੇ ਲਈਏ ਤਾਂ ਫਾਇਦਾ ਨਹੀਂ ਹੈਗਾ ਨਾ ਉਹਦਾ। ਚੀਜ਼ ਦਾ
ਨਹੀਂ ਨਹੀਂ ਗਲੀਆਂ ਚ ਤਾਂ ਨੀ ਫੈਦਾ ਹੈਗਾ, ਜੇ ਫੇਰ ਤਾਂ ਜੋ ਬਿਜਨਸ ਕਰਨਾ ਫਿਰ ਤਾ ਪ੍ਰੋਪਰਟੀ ਜੇੜੀ ਚਾਈਦੀ ਆ ਓਹ ਮੇਨ ਤੇ ਹੀ ਚਾਹੀਦੀ ਆ, ਤੇ ਖੁਲਾ ਖੁੱਲੀ ਸਪੇਸ ਹੋਵੇ।
ਸਾਡਾ ਏਹ ਵੇ ਏਹ ਦੋ ਕੰਮ ਹੈਗੇ ਨਾ, ਔ ਵੀ ਦਏ ਤੇ ਅਸੀਂ ਮਤਲਬ ਪ੍ਰੋਪਰਟੀ ਸੇਲ ਵੀ ਕਰਦੇ ਐ ਪਰਚੇਸ ਵੀ ਕਰਦੇ ਤੇ ਗੱਡੀਆਂ ਦਾ ਵੀ ਏਹੀ ਕੰਮ ਆ।
ਅੱਛਾ, ਸੇਲ ਪੱਰਚੇਸ ਦਾ ਕੰਮ ਵੀ ਹੈਗਾ ਤੋਡਾ।
ਹਾਂਜੀ, ਪ੍ਰੋਪਟੀ ਦਾ ਵੀ ਤੇ ਏਦਾ ਵੀ ਗੱਡੀਆਂ ਦਾ ਵੀ ਏਹੀ ਐ।
ਛਾ, ਚਲੋ ਵਧੀਆ ਗੱਲ ਆ ਜੀ। ਤੁਸੀ ਤੁਸੀਂ ਵੀ ਤਰੱਕੀਆਂ ਕਰੋ, ਮੈਂ ਤਾਂ ਕਰਨਾ। ਬੰਦੇ ਜਿਵੇ ਨੌਲੇਜ ਹੋ ਜਾਂਦੀ ਏ, ਬੰਦਾ ਥੋੜਾ ਜਾ
ਹੂੰ, ਹੁਣੇ ਤਾਂ ਏਹ ਆ ਨਾ ਕੇ ਹਾਂ, ਕਿ ਪੈਲਾਂ ਪੈਲਾਂ ਤਾਂ ਕੋਈ ਵੀ ਕਦਮ ਉਠਾੰਦੇ ਆਪਾਂ। ਆਪਾਂ ਨੂੰ ਕਿਸੇ ਦੇ ਨਾਲ ਮਿਲ ਕੇ ਚੱਲਣਾ ਪੈਂਦਾ ਵਾ।
ਬਿਲਕੁਲ ਜੀ ਬਿਲਕੁਲ, ਹਾਂ ਨੌਲੀਜ ਤਾਂ ਲੈਣੀ ਈ ਪੈਂਦੀ ਜੀ, ਦੇਖੋ ਜੀ।
ਹਾਂ, ਫੇ ਓਹ ਤੋਂ ਬਾਦ ਹੀ ਸਮ ਸਮ ਜਾਂਦੀ ਐ ਬੰਦੇ ਨੂੰ। ਹਾਂ, ਬਈ ਏਹ ਕੰਮ ਏਦਾਂ ਨੀ ਏਦਾਂ ਹੋਊਗਾ, ਏਹ ਕੰਮ ਏਦਾਂ ਨੀ ਏਦਾਂ ਹੋਊਗਾ।
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਕਰ ਰੈ ਐ।
ਹੁਣ ਜਿਵੇਂ ਕਿ, ਸਗ ਹੈਗੇ ਸਾਡੇ ਉਹ ਨਗ ਹੈਗੇ। ਏਥੇ ਦੇ ਓਹ ਬੈੰਦੇ ਨੀ ਬੈੰਦਾ ਤਾਂ ਮੈਂ ਈ ਹੈਗਾ ਔਫਿਸ ਦੇ ਵੇਚ।
ਅੱਛਾ।
ਹਾਂ।
ਠੀਕ ਹੈ, ਠੀਕ ਐ।
ਤੇ ਬਸ ਓਹੀ ਆ ਨਾ ਆਪਣਾ ਟੈਮ-ਟੂਮ ਮਿਲਦਾ ਰੈੰਦਾ। ਵ ਗੱਲਬਾਤ ਕਰ ਲਈ ਦੀ ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਐ ਕਈ ਵਾਰ ਟੈਮ ਨਹੀਂ ਲੱਗਦਾ।
ਹਾ ਹਾ, ਇਹ ਤਾਂ ਹੈ।
ਹੂੰ, ਹੋਰ ਦੱਸੋ ਜੀ।
ਹੋ ਹੋਰ ਸੁਣਾਓ, ਤੁਸੀਂ ਹੋਰ ਘਰੇ ਠੀਕ ਆ ਸਭ ਵਧੀਆ?
ਸਭ ਵਧੀਆ ਜੀ, ਤੁਸੀਂ ਸੁਣਾਓ ਜੀ?
ਬਸ ਵਧੀਆ, ਠੀਕ-ਠਾਕ ਔ ਮੈਨ ਲੱਗਦਾ ਮੇਰਾ ਜੇੜਾ ਫਰੈਂਡ ਹੈਗਾ ਵਾ ਓਹ ਵੀ ਹੋਣ ਕਸਟਮਰ ਮੈਂ ਬਾਸ ਉੱਠ ਗਿਆ ਵਾ। ਤੇ ਹੁਣ ਮੇਰਾ ਵੀ ਲੱਗਦਾ ਨੰਬਰ ਲੱਗ ਜੇਗਾ।
ਚਲੋ ਚਲੋ ਕੋਈ ਨਾ ਲਵਾ ਲੋ ਤੁਸੀਂ ਨੰਬਰ ਠੀਕ ਹੈ ਜੀ।
ਠੀਕ ਆ ਜੀ, ਅਪਾਂ ਫੇਰ ਮਿਲਦੇ ਆਂ। ਰੱਖੋ ਰਖੋ ਧਿਆਨ, ਤੁਸੀਂ ਠੀਕ ਏਕੇ ਆ ਬਾਏ-ਬਾਏ ਸ ਸ਼੍ਰੀ ਕਾਲ। ਕੋਣ ਸੀ, ਫੇ ਫੇਰ ਕੈੰਦਾ ਕੋਲ ਕਰ।